ਹਾਂ ਸ਼ਿਕਾਇਤੀ ਕੀ ਹਸਰ
ਜੀ ਵਧੀਆ ਤੁਸੀਂ ਦੱਸੋ
ਬਸ ਠੀਕ ਹੈ ਜੀ ਆਪ ਜੀ ਸੁਣਾਓ ਸ ਠੀ
ਹਾਂਜੀ ਸਭ ਵਧੀਆ ਜੀ ਸਭ ਵਧੀਆ ਬਾਬਾ ਜੀ ਦੀ ਕਿਰਪਾ ਹੈ ਹਾਂਜੀ ਬਸ ਬਸ ਵਧੀਆ ਬੱਚਿਆਂ ਨੂੰ ਡਾਂਟ ਰਹੀ ਸੀ ਥੋੜਾ ਜਾ।
ਮੋਬਾਈਲ ਦੇ ਚ ਅਰੇ ਮੋਬਾਇਲ ਨੇ ਤੇ ਬਸ ਪੁੱਛੋ ਪੁੱਛ ਨਾ ਅੱਜ ਕੱਲ ਬੱਚੇ ਨੂੰ ਇਨਾ ਵਿਗਾੜ ਦਿੱਤਾ ਨਾ
ਅੱਗੋਂ ਜਵਾਬ ਦੇਣ ਲੱਗ ਗਏ ਨੇ ਹਾਂਜੀ ਫੋਨ ਵੱਲੋਂ ਦੇਖ ਦੇਖ ਕੇ ਮਤਲਬ ਇੰਨੇ ਅਪਡੇਟ ਹੋਏ ਜਾ ਰਹੇ ਨੇ ਸਗ ਮੰਮੀ ਪਾਪਾ ਨੂੰ ਜਵਾਬ ਦਿੰਦੇ ਹੋ ਦੱਸੋ ਤੁਸੀਂ
ਮੈਂ ਉਹੀ ਸੋਚ ਰਿਹਾ ਨਾ ਕਿ ਬੱਚੇ ਸਾਡੇ ਵੱਲ ਤੇ ਫੋਨ ਹੁੰਦੇ ਨ ਅ ਸੀਂ ਹੁਣ ਆ ਦੀ ਡਟ ਦੇਖ ਦੇਖ ਕੇ ਬੱਚੇ ਇੰਨੇ ਜ਼ਿਆਦਾ ਐਡਵਾਂਸ ਹੋਈ ਜਾ ਰਹੇ ਨੇ ਕਿ
ਬਿਲਕੁਲ ਨਹੀਂ ਹੋਣਾ ਚਾਹੀਦਾ ਬਿਲਕੁਲ ਅਸੀਂ ਆਪਣੀ ਮੰਮੀ ਪਾਪਾ ਦੇ ਅਗੇ ਅੱਜ ਵੀ ਜਵਾਬ ਨਹੀਂ ਦਿੰਦੇ
ਨਹੀਂ ਦੇ ਪਾਉਂਦੇ ਨਹੀਂ ਪਰ ਸਾਨੂੰ ਡਰ ਹੁੰਦਾ ਕਿ ਨਹੀਂ ਯਾਰ ਮੰਮੀ ਪਾਪਾ ਆਪਾਂ ਨੂੰ ਅਗਰ ਕੁਛ ਕਰਤਾ
ਹਮ ਡਾਂਟ ਪੈ ਜਾੇਗੀ ਹਮ ਔਰ ਅਸੀਂ ਇਹ ਸੋਚਣੇ ਹਾਂ ਕਿ ਅਗਰ ਸਾਨੂੰ ਦੇਖਣਗੇ ਬੱਚੇ ਤੇ ਸਾਡੇ ਕੋਲੋਂ ਕੀ ਸਿੱਣਗੇ ਅਸੀਂ ਵੀ ਆਪਣੇ ਮੰਮੀ ਪਾਪਾ ਨੂੰ ਐਵੇਂ ਜਵਾਬ ਦਵਾਂਗੇ ਤੇ ਬੱਟ, ਉਹ ਤੇ ਸਾਡੇ ਨਾਲ ਜ਼ਿਆਦਾ ਐਡਵਾਂਸ ਚੱਲ ਰਹੇ ਨੇ।
ਬਿਲਕੁਲ, ਬਿਲਕੁਲ, ਬਿਲਕੁ। ਉਹੀ ਉਹ ਸਮਝ। ਵਨ, ਮੈਂ ਕਾਰਟੀ ਵੀ ਲਗਵਾਇਆ ਹੋਇਆ। ਬੱਚੇ ਅੱਜ ਕੱਲ੍ਹ ਟੀ ਵੀ ਦੇਖ ਕੇ ਰਾਜ਼ੀ ਨਹੀਂ ਹੈ ਮੈਂ ਜਿਵੇਂ ਅਸੀਂ ਫੋਨ ਦੇਖਣਾ ਜੀ, ਸਾਨੂੰ ਉਹਦੇ 'ਚ ਗੇਮਸ ਵੀ ਮਿਲ ਜਾਂਦੀਆਂ। ਉਹਦੇ ਵਿੱਚ ਸਾਨੂੰ ਅਸੀਂ ਮੋਬਾਇਲ ਵੀ ਰਸੂ ਮਿਲ ਜਾਂਦੀਆਂ। ਅਤੇ ਅਸੀਂ ਕਿਉਂ ਦੇਖੀਏ?
ਆਪਣੇ ਫੋਨਾਂ 'ਚ ਬੜੇ ਹੁੰਦੇ ਨੇ, ਬਸ।
ਈਵਨ ਮੈਂ ਤੇ ਥੋੜਾ ਜਿਹਾ ਡਾਂਟ ਦਿੰਦਾ, ਮੈਂ ਰਾਤ। ਜਾਂਦਾ ਘਰ, ਤੇ ਮੈਂ ਉਹਨਾਂ ਨੂੰ ਬੋਲਣਾ, ਬਈਆ ਹੁਣ ਰੋਟੀ ਖਾਣ ਲੱਗੇ ਆ। ਫੋਨ ਚੁੱਕ ਕੇ ਆਪਣੇ ਬੈਡ ਦੇ ਉੱਪਰ ਰੱਖ ਆਓ। ਬਸ, ਅਗਰ ਹੁਣ ਕਿਸੇ ਨੇ ਦੇਖਿਆ ਤਾਂ ਮੈਂ ਹਮ ਗਾਂਟ ਪਹਿਰੇ। ਮਗਰ ਫੇਰ ਵੀ ਨਹੀਂ ਸੁਣਦੇ।
ਫੇਿਰ ਵੀ ਫੋਨ ਲਾ ਕੇ ਰੋਟੀ ਖਾਣੀ।
ਹਾਂ, ਉਹ ਰੀਲਸ ਚੱਲ ਰਹੀ ਹੈ ਨਾਲ ਨਾਲ ਰ।
ਹਾਂ, ਬਸ ਇਹੀ ਹੈ, ਮੇਰਾ ਬੇਟਾ ਵੀ ਈਮਾਨ ਮੈਚ ਲਗਾਏਗਾ। ਅੱਜ ਕੱਲ੍ਹ ਕੀ ਕਰਦਾ, ਇੱਕ ਫੋਨ ਵਿੱਚ ਮੈਚ ਲਗਾਏਗਾ, ਦੂਸਰੇ ਫੋਨ ਵਿੱਚ ਉਹਨੇ ਆਫਿਸ ਦਾ ਫੋਨ ਰੱਖਿਆ ਹੋਇਆ। ਦੂਸਰੇ ਫੋਨ ਵਿੱਚ ਰੀਲ ਚਲਾਈ ਜਾਏਗਾ, ਸਿਸਟਰ ਆਏਗੀ ਉਹਦੀ ਉਹਨੂੰ ਡਾਂ ਤੇ ਮੰਮਾ ਦੇਖ ਨਾ ਯੇਹ ਕਿਆ ਕਰ ਰਹਾ? ਦੋ ਫੋਨੋ ਕੇ ਸਾਥ, ਇਫੈਕਟ ਨਹੀਂ ਪੜੇਗਾ ਆਂਖੋ ਪੇ?
ਹੋ ਹੋ, ਉਹੀ ਤੇ ਗੱਲ ਹੈ ਨਾ,, ਇਫੈਕਟ ਇੰਨਾ ਜ਼ਿਆਦਾ ਹੈ ਉਹਦਾ, ਹਾਂ ਉਹਦਾ ਇੰਨਾ ਇਫੈਕਟ ਜ਼ਿਆਦਾ ਹੈ। ਸਿੱਧਾ, ਆਈਸ ਦੇ ਉੱਪਰ ਸਟੇਨ ਪੈਂਦਾ।
ਬਿਲਕੁਲ।
ਮੈਂ, ਪਿੱਛੇ ਆਪਣੇ ਬੇਟੇ ਦੀ ਆਈਸ ਟੈਸਟ ਕਰਵਾਉਣ ਗਿਆ, ਤੇ ਉਹਨਾਂ ਨੇ ਕਿਹਾ, ਬੇਟੇ ਤੁਹਾਡੀ ਆਈਸ ਬਹੁਤ ਡਰਾਈ ਹੋ ਰਹੀ ਹੈ, ਮੈਂ ਕਿਹਾ ਸਰ ਚੋਰੀਆਂ, ਕਹਿੰਦਾ ਫੋਨ ਦੇਖਦਾ? ਤਾਂ, ਮੈਂ ਕਿਹਾ, ਹਾਂ ਜੀ। ਤੇ ਕਹਿ ਰਿਹਾ, ਇਹਨੂੰ ਫੇਰ ਬਲੂਕਟ ਲੈਨਸ ਆਉਂਦੇ ਨੇ ਉਹ ਲਗਾ ਕੇ ਦਿਓ, ਨਹੀਂ ਤੇ ਇਹਦੀ ਆਈਸ ਬਹੁਤ ਵੀਕ ਹੋ ਜਾਣੀ।
ਬਸ। ਉਹੀ ਤੇ, ਬੱਚੇ ਮੰਨਦੇ ਨਹੀਂ ਹੈ।
ਨਹੀਂ ਮੰਨਦੇ, ਖੈਰ ਉਹਨੂੰ ਨੰਬਰ ਤੇ ਨਹੀਂ ਆਇਆ ਬਟ ਉਹਦੇ ਨਾਲ ਇਫੈਕਟ ਤੇ ਪੈ ਹੀ ਰਿਹਾ ਨਾ।
ਇਫੈਕਟ ਧੀਰੇ ਧੀਰੇ ਇਫੈਕਟ ਵੀ ਪੈ ਜਾਂਦਾ ਜਿੱਦਾਂ -ਜਿੱਦਾਂ ਜ਼ਿਆਦਾ ਵੇ ਵੇਖਣਗੇ ਹੋਰ। ਕਰਨਗੇ ਫਿਰ ਇਫੈਕਟ ਵੀ ਪੈਣਾ ਸ਼ੁਰੂ ਹੋ ਜਾਂਦਾ।
ਬਸ- ਬਸ ਉਹ ਫਿਰ ਹੈਬਿਟ ਪੈ ਜਾਂਦੀ ਹੈ ਨਾ, ਹੁਣ ਸਾਨੂੰ ਵੈਸੇ ਅਸੀਂ ਨੋਰਮਲੀ ਗੱਲ ਕਰ ਰਹੇ ਹਾਂ। ਤੇ ਅਸੀਂ ਗੱਲ ਤੇ ਇੰਟਰੈਕਸ਼ਨ ਤੇ ਕਰ ਰਹੇ ਹਾਂ। ਮਗਰ ਬੱਚਾ ਅਗਰ ਫੋਨ ਦੇਖ ਰਿਹਾ ਦੇਖੀ ਜਾਏਗਾ ਦੇਖੀ ਜਾਏਗਾ ਕਿਸੇ ਨਾਲ ਗੱਲ ਨੀ ਕਰਨੀ ਕਿਸੇ ਨਾਲ ਕੁਛ
ਹਮ।
ਇਹ ਬੜੀ ਪ੍ਰੋਬਲਮ ਹੈਗੀ।
ਜਾਂ ਗੇਮ ਜਾਂ ਸੋਸ਼ਲ ਮੀਡੀਆ।
ਸੋਸ਼ਲ ਮੀਡੀਆ ਤੇ ਬਸ ਉਹਦੇ ਵਿੱਚ ਤਾਂ ਅੱਜ- ਕੱਲ ਇੰਨਾ ਕੁਛ ਚੱਲ ਰਿਹਾ ਕਈ ਵਾਰ ਸੋਚ ਸੋਚ ਕੇ ਪ੍ਰੇਸ਼ਾਨ ਹੋ ਜਾਂਦੇ।
ਬਿਲਕੁਲ ਬਹੁਤ ਹੀ ਬੈਡ-ਬੈਡ ਨਿਊਜ਼ ਆਉਂਦੀਆਂ।
ਹਾਂ ਉਹੀ ਤੇ ਕੁਛ ਅੱਜ- ਕੱਲ ਇਸੇ ਤਰੀਕੇ ਦੇ ਵੀ ਹੈਗੇ ਨੇ ਬੱਚੇ, ਅੱਛੇ ਵੀ ਨੇ ਮੈਂ ਇਵੇਂ ਕਹਾਂ ਕਿ ਗ਼ਲਤ ਹੈਗੇ ਨੇ, ਅੱਛੇ ਵੀ ਨੇ ਉਹਦੇ ਚ ਗ਼ਲਤ ਵੀ ਨੇ ਬਟ ਇਫੈਕਟ ਤਾਂ ਬੱਚਿਆਂ ਨੂੰ ਪੈ ਹੀ ਰਿਹਾ ਨਾ।
ਬਿਲਕੁਲ ਜੀ ਬਿਲਕੁਲ।
ਉਹਨਾਂ ਦੇ ਕਾਲ ਕਰ ਰਹੇ ਹੋ ਤੇ ਕੁਛ ਅੱਛੀ ਚੀਜ਼ ਵੀ ਆਏਗੀ ਕੁੱਝ ਗਲਤ ਵੀ ਆਏਗੀ ਮਤਲਬ ਬੱਚਿਆਂ ਨੂੰ ਕਿਵੇਂ ਸਮਝਾਈਏ, ਕਈ ਵਾਰ ਮੈਂ ਡਰਨਾ ਵਾਂ
ਤੁ ਦੇਖੋ ਹਰ ਚੀਜ਼ ਦੇ ਫਾਇਦੇ ਖਾਣ ਵੀ, ਉਹ ਸਾਡੇ ਆਪਣੇ ਹੱਥ ਵਿਚ ਐ, ਅਸੀਂ ਕਿਵੇਂ ਯੂਜ ਕਰਨੇ ਆਂ ਕਿੰਨਾ ਕੁ ਯੂਜ਼ ਕਰਨੇ ਆਂ, ਏਨਾ ਅਸੀਂ ਉਨੂੰ ਲਿਮਿਟਿਡ ਯੂਜ਼ ਕਰਾਂਗੇ, ਤੇ ਸਾਨੂੰ ਫਾਇਦੇ ਹੀ ਨਜ਼ਰ ਆਗੇ ਆਣਗੇ, ਅਗਰ ਸਾਂਨੂੰ ਜਰੂਰਤ ਤੋਂ ਜ਼ਿਆਦਾ ਯੂਜ਼ ਕਰਾਂਗੇ ਤੇ ਸਾਨੂੰ ਨੁਕਸਾਨ ਨਜ਼ਰ ਆਉਣਗੇ ਹੁਣ ਅਗਰ ਫੋਨ ਵੀ ਨਾ ਹੋਵੇ ਤੇ ਅਸੀਂ ਕਿਸੇ ਨਾਲ ਗੱਲਬਾਤ ਵੀ ਨਹੀਂ ਕਰ ਸਕਦੇ ਜਿਵੇਂ ਅੱਜ ਕੱਲ੍ਹ ਆਣਾ ਜਾਣਾ ਗਰਮੀ ਵੀ ਨਹੀਂ ਹੈ ਗਰਮੀ ਵੀ ਇੰਨੀ ਹੈ ਕਿਸੇ ਕੋਲ ਆ ਵੀ ਨਹੀਂ ਸਕਦੇ ਜਾ ਵੀ ਨਹੀਂ ਸਕਦੇ ਤੇ ਫੋਨਾਂ ਦੇ ਥਰੂ ਗੱਲ ਤੇ ਹੋ ਜਾਂਦੀ ਹੈ ਵੀਡੀਓ ਕਾਲ ਹੋ ਜਾਂਦੀ ਹੈ ਹਰ ਚੀਜ਼ ਹੈ
ਕਰਨ ਤੇ ਬੰਦੇ ਨੂੰ ਫੇਸ ਟੂ ਫੇਸ ਦੇਖਣਾ ਤੇ ਵੀਡੀਓ ਕਾਲ
ਬਿਲਕੁਲ ਬਿਲਕੁਲ ਹਾਂਜੀ ਨਾ ਵੀ ਜਾਏ ਇੱਕ ਇੱਕ ਵਾਰ ਨੂੰ ਮੀਡੀਆ ਕੋਲ ਕਰਕੇ ਗੱਲ ਕਰਕੇ ਕਿ ਬੰਦਾ ਸ਼ਾਂਤ ਹੋ ਜਾਂਦਾ ਕਿ ਹਾਂ ਤਸੱਲੀ ਹੋ ਜਾਂਦੀਆਂ ਜ ਉਹੀ ਹੈ ਨਾ ਕਿ ਅਗਰ ਜਿਵੇਂ ਅਸੀਂ ਸਾਡੇ ਘਰ ਹੁਣ ਕੋਈ ਵੀ ਨੀ ਹੈ ਅਸੀਂ ਇਕੱਲੇ ਹਾਂ ਤੇ ਕੁਛ ਚੀਜ਼ ਮੰਗਉਣੀ ਹੈ ਕੁਛ ਕਰਨਾ ਔਰਡਰ ਕਰਨਾ ਔਨਲਾਈਨ ਸ਼ੋਪਿੰਗ ਕਰਨੀ ਹੈ ਕਿੰਨੇ ਕੰਮ ਵੀ ਕਿੰਨੇ ਆਉਦੇ ਹੁਣ ਨਾ ਹੋਵੇ, ਹੈ ਨਾ ਉਹੀ ਤੇ ਉਹ ਬਟ ਸਾਡੇ ਹੱਥ ਚ ਹੈਗੇ ਅਸੀਂ ਕਿਵੇਂ ਯੂਜ
ਅਸੀਂ ਉਹਨੂੰ ਅੱਛੇ ਤਰੀਕੇ ਨਾਲ ਕਰ ਰਹੇ ਹਾਂ ਉਹਨੂੰ ਅਸੀਂ ਜੋ ਕੁਛ ਯੂਜ਼ ਕਰ ਰਹੇ ਹਾਂ ਤੇ ਔ ਵੀ ਤੇ ਗੱਲ ਹੈ
ਜੀ ਜੀ ਬਿਲਕੁਲ ਸਾਨੂੰ ਉਸ ਹਿਸਾਬ ਨਾਲ ਹੀ ਯੂਜ ਕਰਨਾ ਚਾਹੀਦਾ ਕਿ ਸਾਨੂੰ ਉਹਦੇ ਪ੍ਰੋਫਿਟ ਲਈ ਹੈ ਇਸਸੀ ਚੀਜ਼ ਦੇ ਅਗਰ ਸਾਨੂੰ ਕਿਸ
ਉਹਨੂੰ ਜਿੰਨਾ ਬੈਨੀਫਿਟ ਲੈ ਸਕਦੇ ਹਾਂ ਤੋਂ ਲਈਏ ਨਾ ਮਗਰ ਅਸੀਂ ਉਹਨੂੰ ਗਲ ਯੂਜ ਕਰਾਂਗੇ ਤੇ ਉਹ ਸਡਾ ਸਿਰ ਤੇ ਪਾਣੀ ਪਏਗਾ ਨਾ ਗੱਲਤ ਵੀ ਹੋਾਰੀ
ਬਿਲਕੁਲ ਬਿਲਕੁਲ ਸਹੀ ਗੱਲ ਹੈ
ਟਿਕਟਾਂ ਤੇ ਲੀਤੀ ਹੋਈ ਹੈਂ, ਤੇ ਮੈਂ ਅਸੀਂ ਪਲੈਨ ਬਣਾ ਰਹੇ ਸੀ ਬਾਹਰ ਜਾਣ ਦਾ ਅਸੀਂ ਸਾਰਾ ਕੁਛ ਫੋਨ ਤੇ ਹੀ ਪੈਕੇਜ ਬੁੱਕ ਕਰਾ ਲਿਆ
ਨਾ ਤੇ ਫੇਰ
ਨਾ ਕਿਸੇ ਕੋਲ ਜਾਣ ਦੀ ਲੋੜ ਉਈ ਤੇ ਨਾ ਕਿਸੇ ਕੋਲ ਜਾਣ ਦੀ ਲੋੜ ਨਾ ਕੁੱਛ ਉਹਨੇ ਫੋਨ ਤੇ ਸਾਨੂੰ ਵੀ ਲੁਕੇਸ਼ਨ ਭੇਜੀੇ। ਅਸੀਂ ਓਕੇ ਕੀਤਾ ਪੈਸੇ ਭੇਜੇ ਹਾਂਜੀ ਸਰ ਬੁੱਕ ਹੋ ਗਿਆ ਤੁਸੀਂ ਇਸ ਡੇਟ ਇਥੇੇ ਤੇ ਆ ਜਾਣਾ ਗੱਲ ਖਤਮ।
ਬਿਲਕੁਲ ਸਹੀ ਗੱਲ ਐ, ਟਿਕਟਸ ਬੁੱਕ ਹੋ ਜਾਂਦੀ ਏ। ਰੇਲਵੇ ਟਿਕਟ ਫਿਰ ਮੂਵੀ ਟਿਕਟ। ਕੋਈ ਵੀ ਟਿਕਟ ਬੁੱਕ ਕਰਾਣੀ ਕੁੱਛ ਵੀ ਕਰਾਣੇ ਝੱਟ ਬੁੱਕ ਹੋ ਜਾਂਦਾ। ਉਹੀ ਐ ਨਾ ਕਿ ਲਿਮਿਟਡ ਯੂਜ
ਲਿਮਟੇਡ ਯੂਜ ਹਾਂ। ਜਿੱਥੇ ਯੂਜ ਹੈ ਉੱਥੇ ਯੂਜ ਕਰੋ ਨਾ। ਜਿੱਥੇ ਯੂਜ ਨਹੀਂ ਉੱਥੇ ਲੈ ਕੇ ਅਸੀਂ ਬੈਠੇ ਰਵਾਂਗੇ, ਤੇ ਫੇਰ ਉਹ ਸਾਡਾ ਸਰੀਰ ਖਰਾਬ ਹੀ ਕਰੇਗਾ।
ਠੀਕ ਐ ਬਿਲਕੁਲ ਬਿਲਕੁਲ ਆਈ ਸੇ ਇਫੈਕਟ ਕਰੇਗਾ ਵੈਸੇ ਉਹਦੇ ਵੀ ਜਿਹੜੇ ਕੀ ਕਹਿੰਦੇ ਨੇ ਉਹਨੂੰ ਰੇਸ਼ਜ਼ ਕੀ ਕੀ ਕਹਿੰਦੇ ਨੇ ਉਹਨੂੰ ਹਨਾ ਜਿਹੜੀ, ਹਾਂ ਉਹ ਵੀ ਬਹੁਤ ਬਹੁਤ ਤੇਜ਼ ਲੱਗਦੀ ਹੈ ਉਹ ਵੀ। ਹੂੰ ਫੋਨ ਦਾ ਹਮੇਸ਼ਾ ਨੈਟ ਬੰਦ ਕਰਕੇ ਸੋਣਾ ਚਾਹੀਦਾ।
ਪਿੱਛੇ ਨਾਸਾ ਨੇ ਵੀ ਬੋਲਿਆ ਸੀ ਕਿ ਬਈ ਅਗਰ ਤੁਸੀਂ, ਜਿਸ ਕਮਰੇ ਚ ਤੁਸੀਂ ਸੋ ਰਹੇ ਹੋ ਉਸ ਕਮਰੇ ਚ ਤੁਸੀਂ ਫੋਨ ਰੱਖਣਾ ਹੀ ਨੀ। ਨਹੀਂ ਫਿਰ ਅਪੇ ਉਹਦੀ ਰੇਡੀਏਸ਼ਨ ਇੰਨੀ ਤੇਜ਼ ਹੋ ਜਾਂਦੀ ਹੈ ਕਿ ਤੁਹਾਡੇ ਬ੍ਰੇਨ 'ਤੇ ਇਫੈਕਟ ਕਰਦੀਆਂ। ਹਾਂ ਬੱਚੇ ਸਾਡੇ ਨਹੀਂ ਜਾਂਦੇ ਉਹ ਤਾਂ ਬਈ ਬਸ ਉੱਥੇ ਉੱਥੇ ਲੇਟੇ ਹੋਏ ਨੇ, ਫੋਨ ਦੇਖ ਰਹੇ ਨੇ ਫੋਨ ਦੇਖਦੇ-ਦੇਖਦੇ
ਉਥੇ ਸੋ ਗਏ। ਇਹ ਗੱਲ ਵੀ ਠੀਕ ਨੀ ਐ ਨਾ ਹੂੰ ਹੂੰ।
ਮੈਂ ਤੇ ਬੱਚਿਆਂ ਨੂੰ ਕਹਿਨਾ ਬਈਆ ਤੁਸੀਂ ਜਾਓ। ਬਾਹਰ ਬਾਹਰ ਐਕਟੀਵਿਟੀ ਕਰੋ ਨਾਮ ਥੋੜਾ ਜਾ। ਬਾਹਰ ਹੁਣ ਤੁਹਾਡੀ ਛੁੱਟੀਆਂ ਹੋ ਰਹੀਆਂ ਪਰ ਬਾਹਰ ਜਾਓ ਘੁੰਮ ਕੇ ਆਓ।
ਬਿਲਕੁਲ, ਫੋਨ ਨਹੀਂ ਹੁੰਦੇ ਸੀ ਤੇ ਬਾਹਰ ਖੇਲਦੇ ਸੀ ਬੱਚੇ ਲੇਡੀਜ ਬੈਠ ਠੇ ਹੁੰਦੀ ਸੀ ਹਰ ਕਿੰਨੇ ਲੋਕੀ ਸੇਫ ਸੀ। ਹੈ ਨਾ, ਅੱਜ ਕੱਲ ਨਾ ਬਾਹਰ ਜਾਣ ਦਾ ਹਾਲ ਏ ਨਾ ਬਾਹਰ ਘੁੰਮਣ ਦਾ ਨਾ ਬੈਠਣ ਦਾ ਕੁਛ ਵੀ ਹਾਲ ਨਹੀਂ ਐ।
ਕੋਈ ਗੱਲ ਨਾ ਉਹਨੂੰ ਅੱਜਕਲ ਟਰਸਟ ਵਿੱਚ ਨਹੀਂ ਰਹਿ ਗਿਆ ਕਿਉਂਕਿ ਤੇ ਉਹੀ ਗੱਲ ਆ ਗਈ ਨਾ ਸਾਡੀ ਹੁਣ ਸਾਡੇ ਪੜੋਸੀ ਨਾਲ ਦੀ ਸਾਡੀ ਇੰਟਰੈਕਸ਼ਨ ਨਹੀਂ ਹੈ
ਬਿਲਕੁਲ ਬਿਲਕੁਲ ਉਹਦੇ ਤੇ ਕਿਵੇਂ ਟਰਸਟ ਕਰਾਉਣੀ ਹੈ ਬਿਲਕੁਲ
ਤੁਹਾਨੂੰ ਯਾਦ ਹੋਵੇਗਾ ਪਹਿਲੇ ਲਾਈਟ ਜਲੀ ਜਾਂਦੀ ਸੀ ਰਾਤ ਬ ਰਾਤ ਤੇ ਅਸੀਂ ਸਾਰੇ ਮੁਹੱਲੇ ਵਾਲੇ ਬਹਿ ਕੇ ਗੱਲਾਂ ਕਰਦੇ ਕਿੰਨੀ ਕਿੰਨੀ ਦੇਰ ਬੈਠੇ ਰਹਿੰਦੇ ਜਦ ਤੱਕ ਲਾਈਟ ਨਹੀਂ ਆਉਂਦੇ ਸੀ ਹੁਣ ਫੇਰ ਕਹਿੰਦੇ ਰਹਿੰਦੇ ਸੀ ਬੱਚੇ ਸਾਈਕਲ ਕੋਈ ਸਾਈਕਲ ਚਲਾ ਰਿਹਾ ਕੋਈ ਕੁਛ ਕਰ ਰਿਹਾ ਹੁਣ ਲਾਈਵ ਕਰਨ ਪ੍ਰੋਗਰਾਮ ਹੀ ਨਹੀਂ ਹ ਤੁਸੀਂ ਨਿਕਲਾਂਗੇ ਨਹੀਂ ਬਾਹਰ ਤੇ ਗਲਤ ਕਿਤੇ ਨਾਲ ਹੋਏਗੀ
ਲਾਈਟ ਵੀ ਜਾਂਦੀ ਇੱਕ ਮਿੰਟ ਵਾਸਤੇ ਜਾਂਦੀ ਹੈ ਇਹਦਾ ਆ ਜਾਂਦੀ ਹ ਉਹ ਤਾਂ ਵੀ ਹਰ ਕੋਈ ਲੈਟ ਹੁੰਦੇ ਨੇ ਫੋਨ ਵਿੱਚ ਹਰ ਕੋਈ ਆਪਣਾ ਫੋਨ ਲੈ ਬਹਿ ਜਾਂਦੇ ਤਾਂ ਵੀ ਮੈਂ ਤਾਂ ਹੀ ਫੋਨ ਲੈ ਕੇ ਬ ਜਾਂੱਲਦੇ
ਜਾਦ ਤੋਂ ਕੋਈ ਗੱਲ ਸਾਡੀ ਇੰਟਰੈਸਟ ਚੰਨੀ ਲੋਕਾਂ ਨੂੰ ਖਤਮ ਹੋ ਗਈ
ਹਟ ਹੋ ਗਈ ਨਾ ਫੋਨਾ ਦੀ ਚੱਲੈ
ਬਸ ਬਸ ਬਸ ਬਸ ਉਓਹੀਓ ਗੱਲ ਹੈ ਜੀ ਉਹੀ ਗੱਲ ਮੈਂ ਸੋਚਣਾ ਪਿਆ ਕਦੀ ਕਤਾ ਨਾ ਵਿੱਚ ਇਹ ਚੀਜ਼ਾਂ ਨੂੰ ਸਾਨੂੰ ਥੋੜਾ ਜਿਹਾ ਸੋਚ ਕੇ ਚੱਲਣਾ ਪਏਗਾ ਨਹੀਂ ਸੋਚਾਂਗੇ ਨਾ ਤੇ ਕੱਲ ਨੂੰ ਸਾਡੇ ਵੇਫ ਸਟੋਕਿੰਗ ਵੀ ਖਰਾਬ ਹੋ ਜਾਏਗਾ ਲੋਕਾਂ ਦੇ ਨਨ ਤੇ
ਬਿਲ ਬਿਲਕੁਲ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਇਨਾ ਵੀ ਅਸੀਂ ਉਹਨਾਂ ਤੇ ਉਹ ਨ ਰੋਕਾਂਗੇ ਨਾ ਉਹਨਾਂ ਨੂੰ ਤੇ ਉਹ ਬਿਲਕੁਲ ਹੀ ਬਦਤਮੀਜ਼ ਹੀ ਹੁੰਦੇ ਜਾਣਗੇ ਹੋ ਕੀ ਅੱਜ ਸਾਨੂੰ ਜਵਾਬ ਦੇ ਰਹੇ ਨੇ ਕੱਲ ਕਿ ਸਿਹਰ ਨੂੰ ਦੇਣਗੇ ਐਵੇਂ ਬਦਤਮੀਜ਼ ਹੁੰਦੇ ਨੇ ਹੋਰ ਕੀ ਦੇਖੋ ਪੇਰੈਂਟਸ ਬਿਲਕੁਲ ਬਿਲਕੁਲ ਪੇਰੈਂਟਸ ਤੇ ਫਿਰ ਬਰਦਾਸ਼ਤ ਕਰ ਲ ਕਦੇ ਨੇ ਬਾਹਰ ਦਾ ਕੌਣ ਬਰਦਾਸ਼ਤ
ਨਹੀਂ ਕਰਨਾ ਉਹ ਫਿਰ ਗੱਲਾਂ ਕਰਨ ਨੂੰ ਬਾਜ਼ ਨਹੀਂ ਆਣਗੇ
ਬਿਲਕੁਲ ਜੀ ਬਿਲਕੁਲ ਉਹ ਫ ਲੋਕ ਕਹਿੰਦੇ ਨੇ ਅਸੀਂ
ਹੋਇਆ ਮੈਨ ਕੀਤਾ ਮੈਂ ਥੋੜਾ ਜਾ ਹੋਰ ਵਰਟ ਕਰਾਂਗਾ ਥੋੜੇ ਜਿਹਾਸੀਂ ਕੰਮ ਕਰਨਾ ਚਾਹੀਦਾ ਥੋੜੇ ਜਿਹਾ
ਜੀ ਜੀ ਬਿਲਕੁਲ ਸਹੀ ਗੱਲ ਹੈ ਥੋੜਾ ਸਟ੍ਰਿਕ ਤੇ ਹੋਣਾ ਹੀ ਪਏਗਾ ਸਹੀ
ਬਿਲਕੁਲ ਨਾਲੇ ਫੇਿਰ ਟੈਕਨੋਲੋਜੀ ਵੀ ਦੇਵੇ ਨਾ ਟੈਕਨੋਲੋਜੀ ਜਿਵੇਂ ਜਿਵੇਂ ਵੱਧ ਰਹੀ ਹੈ ਹੁਣ ਦੇਖੋ ਤੁਸੀਂ ਦੋ ਸਾਲ ਫੋਨ ਚਲਾਇਆ ਉਹ ਆਪਣੇ ਆਪ ਸਲੋਅ ਹੋ ਜਾਂਦਾ ਮੈਂ ਜੀ ਦੇਖੀਏ ਫਿਰ ਤੁਹਾਨੂੰ ਨਵਾਂ ਅਪਗ੍ਰੇਡ ਜਾ ਕੇ ਲੈਣਾ ਪੈਂਦਾ
ਨਵਾਂ ਅਪਡੇਟ ਲੈਣਾ ਪੈਂਦਾ ਸਹੀ ਗੱਲ ਹੈ
ਹਰ ਵਾਰ ਕੁਛ ਨਾ ਕੁਛ ਨਵਾਂ ਹਰ ਵਾਰ ਕੁਛ ਨਾ ਕੁਛ ਨਮ ਕੇ ਦੇਖ ਫੋਨ ਕਿਤੇ ਕੈਮਰਾ ਅੱਛਾ ਆ ਰਿਹਾ ਕਿਤੇ ਵੋਇਸ ਅੱਛੀ ਆ ਰਹੀ ਹੈ ਬਸ ਇਸ ਤਰ੍ਹਾਂ ਹੀ ਚੱਲ ਰਿਹਾ ਸਭ ਕੁਛ
ਹ ਹ ਬੱਚੇ ਯੂਜ ਕਰਦੇ ਸਿਰ ਆਪਣੀ ਸਟੱਡੀ ਵਾਸਤੇ ਯੂਜ ਕਰਨ ਵੈਸੇ ਥੋੜ੍ਹਾ ਬਹੁਤਾ ਯੂਜ ਕਰਨ ਇਹ ਨਹੀਂ ਕਿ ਹਰ ਟਾਈਮ ਫੋਨ ਹੀ ਫੋਨ ਫੋਣੀਆਂ ਤੇ ਗੇਮ ਖੇਲੋ ਜਾਂ ਸੋਸ਼ਲ ਮੀਡੀਆ ਜਾਂ ਰੀਲਸ ਦੇਖ ਲੋ ਬਸ ਇਹ ਠੀ ਰਹਿ ਗਿਆ
ਖੀ ਜਿਵੇਂ ਜਿਂ ਬੱਚੇ ਬੱਚੇ ਬੋਲਦੇ ਸਾਨੂੰ ਸਮਝਾਣਾ ਮੁਸ਼ਕਿਲ ਹੋ ਰਿਹਾ
ਸਮਝਾਉਣਾ ਮੁਸ਼ਕਿਲ ਹੋ ਜਾਏ ਬਿਲਕੁਲ ਜੀ ਬਿਲਕੁ ਜ
ਕਿਉਂਕਿ ਬੱਚੇ ਸਾਡੇ ਤੋਂ ਐਡਵਾਂਸ ਹੋ ਜਾਣਗੇ ਤੇ ਉਹੀ ਗੱਲ
ਉਹ ਫਿਰ ਸਾਨੂੰ ਕੁਛ ਨੀ ਸਮਝਣਗੇ ਨਾ ਮੇਨ ਗੱਲ ਫਿਰ ਸਾਨੂੰ ਕੁਛ ਕੁਛ ਨਹੀਂ ਸਮਝਣਗੇ
ਹਾਂ ਉਹੀ ਗੱਲ ਹੈ ਹੁਣ ਮੈਂ ਉਹੀ ਟੂਰ ਪੈਕੇਜ ਦੀ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਇਹ ਮੈਨੂੰ ਬੇਟੇ ਨੇ ਸਾਰਾ ਕੀਤਾ ਤੁਸੀਂ ਇਹਦੇ ਨਾਲ ਗੱਲ ਕਰੋ ਇਹ ਬੰਦਾ ਹੈਗਾ
ਅੱਛਾ ਸਹੀ ਗੱਲ ਹੈ ਬੱਚੇ ਅਪਡੇਟ ਨੇ ਅੱਜ ਕੱਲ੍ਹ ਬਹੁਤ ਹੀ ਬੱਚੇ ਕੰਪਿਊ ਬ ਨੇ ਬੱਚੇ ਐਕਟਿਵ ਨੇ ਪਰ ਮਨ ਵੀ ਖੁਸ਼ ਹੁੰਦਾ ਕਿ ਚਲੋ ਬੱਚੇ ਸਾਡੇ ਤੋਂ ਜ਼ਿਆਦਾ ਅੱਛਾ ਸੋਚਦੇ ਨੇ ਸਮਝਦੇ ਨੇ
ਬਸ ਬਸ। ਅੱਛਾ ਵੀ, ਬੱਚੇ ਸਾਡੇ ਤੋਂ ਅਪਡੇਟ ਚੱਲ ਰਹੇ ਨੇ। ਹਾਂ। ਚਲੋ।
ਹਾਂਜੀ ਜਲੋ ਜੀ। ਹਾਂਜੀ ਬਹੁਤ ਵਧੀਆ ਲੱਗਿਆ ਤਾਡੇ ਨਾਲ ਗੱਲ ਕਰਕੇ। ਹਾਂਜੀ, ਸਤਿ ਸ੍ਰੀ ਕਾਲ ਜੀ।